ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਅਕਾਲ
ਹੋਰ ਸਭ ਵਧੀਆ
ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕੀ ਕਰਦੇ ਬਸ ਕੁਛ ਨੀ ਬੱਚਿਆਂ ਦਾ ਖਲੇਰਾ
ਖਲੇਰਾ ਪਾਇਆ ਹੋਇਆ
ਹੋਰ ਨਮਕੀਨ ਖਾ ਕੇ ਨਮਕੀਨ ਨਮਕੀਨ ਕੀਤੀ ਦੀ ਪੂਰੇ ਬੈਡ ਤੇ
ਫਹਿਲਾ ਪਹਿਲਾ ਇਹ ਸ ਸਬ ਨਾ
ਹਾਂ ਰੁਲਾ ਰੁਲਾ ਕੇ ਅੱਧੀ ਥੱਲੇ ਸਾਰੀ ਥੱਲੇ ਡਿੱਗੀ ਦੀ ਏ ਕੋਹਲੀ ਚ ਮੈਨੂੰ ਲੱਗਦਾ ਖਾਧੀ ਵੀ ਨੀ ਹੋਣੀ ਉਹਨੇ
ਸੁੱਟ ਸੁੱਟ ਕੇ ਚਲਾ ਗਿਆ ਉਦਾਂ
ਹਾਂ ਕੋਲੀ ਮੂਦੀ ਮਾਰ ਗਿਆ ਸਾਰੀ
ਕਿੱਥੇ ਗਿਆ ਹੈ
ਪਾਰਕ ਗਿਆ ਹੁਣ ਘੁੰਮਣ
ਪਾਰਕ ਕਿਦੇ ਨਾਲ
ਪਾਰਕ ਗਿਆ ਆਪਣੇ ਪਾਪਾ ਨਾਲ
ਚਲੋ ਸਹੀ ਹੈ ਮਨ ਲੱਗਾ ਰਹੇਗਾ
ਹਾਂ ਪਾਰਕ ਕਦੇ ਚਲੇ ਜਾਂਦਾ ਏ ਦੋਸਤ ਆਉਂਦਾ ਨਾ ਉਹਦਾ ਇੱਕ ਤੇ ਉਹਦੇ ਚੱਕਰ ਚ ਚਲੇ ਜਾਂਦਾ ਏ ਹਮ
ਫਿਰ ਸਹੀ ਹੈ ਵਧੀਆ ਏ
ਕਹੇਗਾ ਦੋਸਤ ਨੂੰ ਮਿਲਾ ਦੋ ਪਾਰਕ ਚਲੀਏ
ਦੋਸਤ
ਹਮ ਦੋਸਤ ਹੈਗਾ ਨਾ ਫਰੈਂਡ ਨੇ ਨਾ ਉਹਨਾਂ ਦਾ ਭਾਂਜਾ ਤੇ ਉਹ ਵੀ ਆ ਜਾਂਦਾ ਆਪਣੇ ਨਾਨਕੇ ਕੇ ਰਹਿਣ ਆਇਆ ਦਾ ਸੀ ਪਹਿਲੇ ਤੇ ਤੇ ਉਹ ਆ ਜਾਂਦਾ ਸੀ ਹੁਣ ਨੂੰਹ ਉਹ ਚਲਾ ਗਿਆ ਆਪਣੇ ਸ਼ਾਇਦ ਘਰ ਚਲਾ ਗਿਆ ਹੋਏ ਹੈਗਾ। ਹਾਂ ਦਾਦਕੇ ਕੋਲ ਚਲਾਗਿਆ।
ਹੋਰ ਦਸੋ? ਕਿ ਬਣਾਇਆ ਅੱਜ?
ਅੱਜ ਅਸੀਂ ਬਣਾਈ ਸੀ ਘੀਆ- ਤੋਰੀ।
ਘੀਆ-ਤੋਰੀ ਮਿਕਸ।
ਘੀਆ ਨਾ ਘੀਆ-ਤੋਰੀ। ਨਾ ਉਹ ਜੋ ਗ੍ਰੀਨ- ਗ੍ਰੀਨ ਕਲਰ ਦੀ ਘੀਆ ਤੋਰੀ ਹੁੰਦੀ ਏ।
ਖੀਆ ਵੱਖਰੀ- ਵੱਖਰੀ ਹੁੰਦੀ ਹੈ।
ਤੋਰੀਆਂ
ਘਿਆ ਤੇ ਲੋਕੀ ਨੂੰ ਕਹਿੰਦੇ ਨੇ ਨਾ।
ਹਾਂ ਪਰ ਇੱਥੇ ਸਭ ਇਹੀ ਬੋਲਦੇ ਨੇ ਕੀਆ ਤੋਰੀ ਲੈ ਆਣਾ। ਤੋਰੀਆਂ ਹਾਂ ਤੋਰੀਆਂ ਵ ਵੱਖਰੀ ਹੁੰਦੀ ਆ ਕੀ ਮੈਂ ਵੀ ਤੋਰੀਆਂ ਹੀ ਬੋਲਦੀ ਹਾਂ, ਤੇ ਇਹ ਸਭ ਬੋਲਦੇ ਨੇ ਤੇ ਕੀਆ ਤੋਰੀ ਮੰਗਵਾ ਲੈਆ, ਘਿਆ ਤੇ ਉਹੀ।
ਮਤਲਬ ਤੋਰੀ ਦੀ ਸਬਜ਼ੀ ਬਣਾਈ ਸੀ ਘੀ ਘੀਏ ਦੀ। ਘਿਏ ਦੀ।
ਹੂੰ-ਹੂੰ-ਹੂੰ। ਹੋਰ ਤੁਸੀਂ ਸੁਣਾਓ ਸਭ ਵਧੀਆ ਤੁਸੀਂ ਸੁਣਾਓ ਹੋਰ ਆ ਜਾਓ ਘੁੰਮ ਜੋਓ
ਆਵਾਂਗੇ ਕਿਸੇ ਦਿਨ ਟਾਈਮ ਕੱਡ ਕੇ।
ਹੂੰ-ਹੂੰ।
ਕੰਮ ਤੇ ਹੈ। ਖ ਤੁਸੀਂ ਆ ਜਾਓ।
ਆਵਾਂਗੀ। ਆਵਾਗੀ। ਆਗੀ, ਕਿਸੇ ਦਿਨ ਕੱਲ ਸੋਚ ਰਹੀ ਸੀ ਮੈਂ ਕਿਹਾ ਸੀ ਚੱਲ ਚਲੇ ਜਾਂਦੀ ਹਾਂ। ਫ ਟੈਮਾ ਫੇਿਰ ਬਾਜ਼ਾਰ ਚਲੇ ਯਾਰ ਅਸੀਂ ਘੁੰਮਣ। ਤੇ ਇਹ ਦੱਸ ਅਸੀਂ ਬਾਜ਼ਾਰ ਚਲੇ ਗਏ ਰਾਤੀ ਵੱਜ ਕੇ ਸਾਨੂੰ ਗਿਆਰਾਂ ਸਾਢੇ ਗਿਆਰਾਂ- ਬਾਰਾਂ ਵੱਜ ਗਏ ਸੀ। ਫਿਰ ਤਾਂਹੀ ਤਾਂ ਮੈਂ ਤੁਹਾਨੂੰ ਕਾਲ ਨੀ ਕਰ ਪਾਈ ਹਾਂ, ਮੈਸੇਜ ਪਾਇਆ ਸੀ ਤੁਸੀਂ ਮੈਨੂੰ ਇੱਕ ਆਕਾਾ ਸੁੱਤਾ ਢਾਈ-ਤਿੰਨ, ਪੋਣੇ ਤਿਨ ਵਜੇ ਹੀ ਸੁੱਤਾ ਹੈ ਸਵੇਰੇ। ਫੇਿਰ ਮੈਂ ਫੇਿਰ ਇਹ ਬੋਲ ਤਾ ਪਿਆ ਸੀ ਫਿਰ ਇਹਨੇ ਮੈਨੂੰ ਤੇ ਕਰਨ ਨੀ ਦੇਣੀ ਸੀ ਹੂੰ ਹੂੰ ਮੈਂ ਕਿਹਾ ਹੁਣ ਸੋਗੀ ਹੋਏਗੀ ਤਾਂ ਮੈਂ ਕੀਤਾ ਹੀ ਨੀ ਫੋਨ ਬੜੀ ਲੇਟ ਸੌਦਾ ਸਾਢੇ ਤਿੰਨ ਚਾਰ ਵਜੇ ਗੱਲਾਂ ਮਾਰਦਾ ਰਹੇਗਾ ਇਹ ਕੀ ਉਹ ਕੀ ਹਾਂਜੀ
ਤੁਸੀਂ ਵੀ ਨੀ ਸੌ ਪਾਉਦੇ ਹੋ ਗਏ
ਕਿੱਥੇ ਸੌ ਪਾਣੀ ਹਾਂ ਮੈਨੂੰ ਨੀਂਦ ਆ ਰਹੀ ਹੁਣੇ ਮੈਨੂੰ ਦੁਪਹਿਰ ਇੰਨੀ ਨੀਂਦਰ ਆ ਰਹੀ ਸੀ ਤੇ ਇਹਨੂੰ ਮੈਂ ਸਵਾਇਆ ਮਸਾ ਇੱਕ ਘੰਟਾ ਸੁੱਤਾ ਹੋਏਗਾ ਇਹਨੂੰ ਮੈਂ ਸਵਾਇਆ ਤੇ ਮੈਂ ਲੇਟੀ ਹਾਂ ਤੇ ਉਹ ਇੰਨੀ ਦੇਰ ਚ ਸਚਲੀਨ ਆਏ ਨੇ ਕ ਕੱਪੜੇ ਲੈਣ
ਹੂੰ
ਮੈਰੀ ਤਾਂ ਨੀਂਦ ਖੁੱਲ ਗਈ ਫਿਰ ਮੰਮਾ ਆ ਗਏ ਨੇ ਤਾਂ ਫਿਰ ਨੀਂਦ ਖੁੱਲ ਗਈ ਫਿਰ ਲਾਈਟ ਜਲਾਤੀ ਤਾਂ ਨੀਦ ਖੁੱਲ ਗਈ ਫੇਰ ਇਹ ਰੋਣ ਲੱਗ ਗਿਆ ਕਿ ਮੈਨੂੰ ਜਾਣਾ ਘੁੰਮਣ ਪਾ ਘਰ ਜਾਣਾ ਆਪਣੇ
ਅੱਛਾ ਅੱਛਾ
ਫਿਰ ਭਾਗ ਦੀ ਰੇਟ ਲਾਈ ਦੀ ਸੀ ਫੇਰ ਮੈਂ ਉਹਨੂੰ ਮਸਾ ਚੁੱਪ ਕਰਾਇਆ ਮੈਂ ਆ ਕੇ ਲੇਟੀ ਇੰਨੇ ਚਾਹ ਦਾ ਟੈਮ ਹੋ ਗਿਆ ਚਾਹ ਬਣਾ ਦੋ ਜੀ ਅਬੇ ਯਾਰ ਸੋਨੇ ਨੇ ਨਹੀਂ ਦੇਤੇ
ਕੰਮ ਹੀ ਤਾਂ ਬੜਾ ਰਹਿੰਦਾ ਘਰ ਦਾ ਬੰਦਾ
ਹੋ ਜਾਂਦਾ ਬਹੁਤ ਕੰਮ ਤੇ ਹੁਣੇ ਭਾਂਡੇ ਮਾਂਜ ਕੇ ਵਿਹਲੀ ਹੋਈ ਸੀ ਤੁਹਾਨੂੰ ਮੈਂ ਫੋਨ ਕੀਤਾ
ਕੰਮ ਹੋ ਜਾਂਦਾ ਭਾਂਡੇ ਕੱਪੜੇ ਸਫ਼ਾਈ
ਕੱਪੜੇ ਵੀ ਧੋਤੇ ਅੱਜ ਅੱਜ ਤਾਂ ਵਾਸ਼ਿੰਗ ਮਸ਼ੀਨ ਚ ਨੀ ਧੋਤੇ ਸਗੋਂ ਅੱਜ ਹੱਥਾਂ ਨਾਲ ਹੀ ਧੋਤੇ ਇਹਦੇ ਕਾਕੇ ਦੀ ਨਵੀਨ ਨਵੀ ਨਵੀਂ ਟੀ ਸ਼ਰਟਾਂ ਸੀ ਇਹਦੀ ਕਾ ਕੇ ਦੀਆਂ ਸ਼ਰਟ ਕੱਲ ਬਾਜ਼ਾਰ ਪਾ ਕੇ ਗਿਆ ਸੀ ਨਾ ਫਿਰ ਮੈਂ ਵਾਸ਼ਿੰਗ ਮਸ਼ੀਨ ਇੱਕ ਫਿਰ ਵਾਈਟ ਕਲਰ ਦੀ ਸੀ ਮੈਂ ਕਿਹਾ ਫਿਰ ਸਭ ਕੱਪੜਿਆਂ ਨਾਲ ਖ਼ਰਾਬ ਹੋ ਜਾਏਗੀ ਫਿਰ ਇਹ ਦਾ ਕੱਪੜਾ ਫਿਰ ਮੈਂ ਵੈਸੇ ਤਾਂ ਪਹਿਲੇ ਮੈਂ ਤੇ ਕੱਪੜੇ ਕੱਢਣੀ ਆ ਵਾਸ਼ਿੰਗ ਮਸ਼ੀਨ ਚ ਵੀ ਨਾ ਸਭ ਤੋਂ ਪਹਿਲੇ ਮੈਂ ਏਦੇ ਕੱਪੜੇ ਧੋਂਨੀ ਹਾਂ ਬਾਅਦ ਚੋਂ ਪਾਨੀ ਹਾਂ ਵੱਡ ਵਡੇ ਕੱਪੜੇ ਪਹਿਲੇ ਦੇ ਧੋ ਕੇ ਕੱਢ ਲੈਂਦੀ ਹਾਂ ਫੇਿਰ ਬਾਅਦ ਚੋਂ ਦੂਜੇ ਜਿੱਦਾਂ ਅਸੀਂ ਮੇਰੀ ਕੋਈ ਟੀ ਸ਼ਰਟ ਹੋਏ ਸਾਫ਼ ਤੇ ਪਾਤਿ ਨਹੀਂ ਦੇ ਬਾਅਦ ਚੋ ਇਹ ਥੋਨੀ ਆ ਸਾਰੇ ਕਪੜੇ ਵੱਡੇ ਵੱਡੇ ਤੇ ਦੋ ਤਿੰਨ ਟੀ ਸ਼ਰਟ ਆ ਗਈ ਸਾਫ਼ ਸਾਫ਼ ਮੈਂ ਹੱਥ ਨਾਲ ਧੋ ਦੇਨੀ ਹਾਂ ਸੁੱਕ ਜਾਣਗੇ
ਹਮ
ਤੇ ਤੁਹਾਡੀ ਕੰਮ ਵਾਲੀ ਨੀ ਲੱਗੀ ਹੋਈ ਹੁਣ
ਅਰੇ ਕੰਮ ਵਾਲੀ ਕਿੱਥੇ ਕੰਮ ਵਾਲੀ ਆਉਂਦੀ ਨੀ ਹੁਣ
ਕਿਉਂ ਪਹਿਲੇ ਤੇ ਲਗੀ ਹੋਈ ਸੀ
ਪੈਸੇ ਵਧਾਉਦੀ ਕਹਿੰਦੀ ਸੀ ਪੈਏ ਵਧਾਓ ਪੈਸ ਵਧਾਓ
ਕਿੰਨੇ ਲੈਂਦੀ ਸੀ ਪਹਿਲੇ
ਇਹ ਲੈਂਦੀ ਸੀ ਤੇਰਾਂ ਸੌ ਰੁਪਈਏ ਪੂਰੇ ਮਤਲਬ ਉੱਪਰ ਨੀਚੇ ਦੇ
ਅੱਛਾ ਅੱਛਾ
ਤੇ ਫੇਰ ਕਹ ਇੱਕ ਵਧਾ ਤਾ ਸੌ ਰੁਪਇਆ ਚੌਦਾਂ ਸੌ ਕਰ ਦਿੱਤਾ
ਹਮ
ਤੇ ਹੁਣ ਕਹਿੰਦੇ ਕਿ ਮੈਨੂੰ ਪੰਦਰਾਂ ਸੌ ਕਰੋਗੇ ਤੇ ਮੈਂ ਉੱਪਰ ਥੱਲੇ ਦਾ ਕੰਮ ਕਰਾਂਗੀ ਤੇ ਮੈਂ ਕਿਹਾ ਤੂੰ ਤੇਰਾਂ ਸੌ ਰੁਪਏ ਲਈ ਜਾ ਥੱਲੇ ਥੱਲੇ ਦਾ ਹੀ ਕਰੀ ਜਾ ਉੱਪਰ ਦਾ ਤੂੰ ਨਾ ਕਰ
ਸਹੀ ਗੱਲ ਹੈ ਉਪਰ ਤਾਂ
ਉੱਪਰ ਦਾ ਕਰਦੀ ਨੀ ਸੀ ਕਹਿੰਦੀ ਸੀ ਕਿ ਉੱਪਰ ਦਾ ਮੈਂ ਕਿਹਾ ਚੱਲ ਤੂੰ ਥੱਲੇ ਥੱਲੇ ਦਾ ਕਰ ਦੇ ਤੇਰਾਂ ਸੌ ਰੁਪਏ ਲੈ ਲੈ ਥੱਲੇ ਥੱਲੇ ਦਾ ਹੀ ਕਰ ਲੈ ਨਾ ਕਰ ਤੂੰ ਉੱਪਰ ਦਾ ਤੇ ਫੇਰ ਇਹਦੇ ਕੋਲ ਨਾ ਮੇਰੇ ਮੰਮਾ ਗਏਦੇ ਸੀ ਉੱਥੇ ਨਨਾਣ ਕੋਲ ਤੇ ਮੈ ਇਨੂੰ ਮੈ ਇਨੂੰ ਕਿਹਾ ਕਿ ਚੱਲ ਨਾ ਅਸੀਂ ਉੱਪਰ ਸੋ ਰਹੇ ਸੀ ਕਮਰੇ ਚ ਉਸ ਟਮ ਥੋੜੀ ਠੰਢ ਹੀ ਸੀ ਤੇ ਫਿਰ ਉੱਪਰ ਖਲੇਰਾ ਪੈ ਜਾਂਦਾ ਸੀ ਇਹਨੂੰ ਦੋ ਤਿੰਨ ਦਿਨ ਮੈਂ ਵਿੱਚ ਕਹ ਤਾਂ ਦੋ ਦੋ ਤਿੰਨ ਦਿਨ ਛੁਡਵਾ ਛੋੜ ਕੇ ਨਾ ਦੋ ਦੋ ਤਿੰਨ ਤਿੰਨ ਦਿਨ ਤੇ ਮੈਨੂੰ ਕਹਿ ਦਿੱਤਾ ਕਿ ਤੂੰ ਨਾ ਉੱਪਰ ਦੀ ਜੜਾ ਉੱਪਰ ਝਾੜੂ ਪੋਚਾ ਕਰਦੀ ਤੈਨੂੰ ਮੈਂ ਤਿੰਨ ਚਾਰ ਵਾਰੀ ਕਰਵਾ ਲਿਆ ਝਾੜੂ ਪੋਚਾ ਮੈਂ ਕਿਹਾ ਤੈਨ ਮੈਂ ਇਹਦੇ ਪੈਸੇ ਅਲਗ ਤੋਂ, ਦੇ ਦਾਂਗੀ ਦੋ- ਦੋ, ਤਿੰਨ- ਚਾਰ ਦਿਨ ਕੀਤੇ ਆ। ਯਾ, ਤੂੰ ਚੌਦਾਂ- ਸੋ ਦਾ, ਸੌ- ਰੁਪਏੈ ਲੈ ਲਈ, ਇਸ ਮਹੀਨੇ ਤੂੰ, ਹਜੇ ਇਹ ਕਰ ਲੈ। ਬਸ ਤੇ, ਅਗਲੇ ਮੰਮਾ ਆਏ ਨੇ, ਤੇ, ਮੰਮਾ ਸਾਹਮਣੇ ਡਰਾਮੇ ਕਰਨ ਲੱਗ ਗਈ। ਨਹੀਂ, ਮੁਝੇ ਨਹੀਂ ਕਰਨਾ ਫੇਰ, ਮੈਨੂੰ ਵੀ ਕਹਿਣ ਨੀ, ਆ, ਮੈਨੇ ਕਰਨਾ ਹੀ, ਨੀ ਆਪ ਕੇ, ਘਰ ਮੈਂ ਕਿਹਾ ਤੇਰੀ ਮਰਜ਼ੀ। ਵੀ, ਅਸੀਂ ਤੇ, ਤੈਨੂੰ ਕੁਛ ਕਿਹਾ ਨੀ ਅ ਕਰਨੇ ਤੇਰੀ ਮਰਜ਼ੀ ਨਹੀਂ। ਕਰਨਾ ਤਾਂ ਵੀ ਤੇਰੀ ਮਰਜੀ ਏ, ਹਾਂ। ਦੱਸ ਸਾਲ ਹੋਗੇ। ਹਾਂ, ਉਰੇ ਇੰਨਾ ਸੀ, ਨਾਲ ਇੰਨਾ ਚੰਗਾ ਸੀ, ਓਨੇ ਰੱਖਿਆ ਓਦਾ ਚਾਅ- ਨਾਲ ਚਾਅ ਹਰ ਚੀਜ਼, ਨਾਲ ਚੀਜ਼ ਏਦੀ ਰੱਖਦੇ ਸੀ। ਕਿੱਥੋਂ ਦੀ ਸਾਡੀ ਮਿਠਾਈ ਆਨੀ ਆਂ ਰੋਟੀ ਵੀ ਅਲੱਗ ਰੱਖਣੀ ਅ ਚਾਹ ਨਾਲ ਚਾਹ, ਦੁੱਧ ਨਾਲ ਦੁੱਧ ਪੀ ਜਾਂਦੀ ਸੀ, ਕੋਈ ਫਰੂਟ ਆਂਦਾ ਸੀ, ਫਰੂਟ ਨਾਲ ਫਰੂਟ ਖਾ ਲੈਂਦੀ ਸੀ। ਪਕੌੜੇ ਰੋਟੀ ਸਭ ਕੁ ਹਾਂ। ਬੜਾ ਇਨੇ ਪਰੇਸ਼ਾਨ ਕੀਤਾ ਦਾ ਫੇਰ ਹੁਣ ਸਫ਼ਾਈ ਹਲੇ ਆਂਦੀ ਨੀ ਹੁਣ ਸਾਰਾ ਕੰਮ ਫਿਰ ਮੈਂ ਉੱਪਰ ਇਨਾ ਕੁੱਝ, ਰੋਜ਼ ਹਨੇਰੀ ਆ ਜਾਂਦੀ ਏ। ਅੱਜ ਕੰਮ ਕਰਕੇ ਵਿਹਲੇ ਹੋਵੋ, ਤੇ ਨੇਰੀ ਆ ਜਾਂਦੀ ਐ ਹਜੇ ਦੋ ਦਿਨ ਪਹਿਲੇ ਮੈਂ ਦੀ ਛੱਤ ਮਤਲਬ ਸਾਫ਼ ਕਰਕੇ ਆਏ ਆ। ਉੱਪਰ ਦਾ ਕਮਰਾ, ਬਾਰ ਦਾ ਵੇੜਾ ਐਵੇਂ-ਐਵੇਂ ਧੂਲ ਨਾਲ ਮਿੱਟੀ ਨਾਲ ਭਰਿਆ ਦ, ਜਿੱਦਾਂ ਕੀ ਪਤਾ ਨੀ ਸਾਲੋ-ਸਾਲ ਹੋਗੇ ਨੇ ਸਫਾਈਆਂ ਈ ਨੀ ਕੀਤੀ।
ਹਾਂ, ਮਿੱਟੀ ਬੜੀ ਉੱਡਦੀ ਪਈ ਅੱਜ ਕੱਲ੍ਹ ਬੜੀ
ਇੰਨੀ ਮਿੱਟੀ ਇੰਨੀ ਤੂਫਾਨ ਇੰਨੀ ਨੇਰੀ ਆ, ਇੰਨਾ ਗੰਦ ਪਿਆ ਨਾ, ਉੱਥੇ ਕੀ ਪਤਾ ਨੀ ਕੋਈ ਆਏ, ਤੇ ਕਏ ਪਤਾ ਨੀ ਉੱਪਰ ਦੀ ਸਫ਼ਾਈ ਨੀ ਕਰਦੇ। ਅੱਜ ਮੈਂ ਓ ਧੁੱਪੇ ਬਹਿ ਧੁੱਪੇ ਜਾ ਕੇ ਸਾਰੀ ਛੱਤ ਸਾਫ਼ ਕਰਕੇ ਆਈ।
ਧੁੱਪੇ ਈ
ਹੋਰ ਕੀ ਐ ਜੋ ਐ ਨਾਲ ਗਿਆ ਫਿਰ ਕਾ ਕਾ।
ਧੁੱਪੇ ਰੰਗ ਕਾਲਾ
ਛਾਵੇਂ ਓਨੂੰ ਛਾਵੇਂ ਕੀਤਾ ਉਹਨੂੰ ਛਾਵੇਂ ਟਾਪੇ ਚ ਬਿਠਾਇਆ ਮੈਂ ਕਿਆ ਤੂੰ ਟਪ ਚ ਬੈ ਜਾ ਅਪਣੇ ਛਾਵੇਂ ਮਸਾਂ ਨੂੰ ਟਾ ਬਜਾਰੇ ਲਾਇਆ ਤੇ ਮੈਂ ਓਦਾ ਟੱਪ ਭਰਦੀ ਪਈ ਆ ਟੱਪ ਰੋੜੀ ਜਾਂਦਾ ਟੱਪ ਭਰੀ ਜਾਂਦਾ ਰੋੜੀ ਜਾਂਦਾ ਮੈਂ ਕਿਆ ਤੂੰ ਏਹੀ ਓ ਖਲੇਰੇ ਪਾਈ ਜਾ ਮੈਂ ਵਾਈਪਰ ਮਾਰੀ ਜਨੀ ਆ ਤੂੰ ਪਾਣੀ ਰੋੜ
ਖੇਡ ਕਰਦਾ
ਹੋਰ ਮੈਂ ਤਿੰਨ ਵਾਰ ਵਾਈਪਰ ਮਾਰ ਬੈਠੀ ਫੇਰ ਪਾਣੀ ਡੋਲਦੇ ਫੇਰ ਟੱਪ ਭਰੇ ਫੇਰ ਪਾਣੀ ਡੋਲਦੇ ਮੈਂ ਕਾ ਕਾਕੇ ਕਰਦਾ ਕੀ ਪਿਆ ਵੇ ਤੂੰ ਮੇਰਾ ਕੰਮ ਵਧਾਈ ਜਾਂਨਾ ਪਿਆ
ਅੱਥਰਾ ਏ
ਹਮ ਫਿਰ ਟਾਪ ਫਿਰ ਥੱਲੇ ਮੈਂ ਕਿਹਾ ਚੱਲ ਆਹ ਥੱਲੇ ਲੈ ਕੇ ਚੱਲਏ ਟਾਪ ਉੱਪਰ ਮੰਗੇ ਆ ਜਾਗੇ ਫੇਰ ਆਇਆ ਥੱਲੇ ਫੇਿਰ ਬਾਥਰੂਮ ਵਿੱਚ ਕਿੰਨੀ ਅੱਧ ਘੰਟਾ ਦੇ ਬਾਥਰੂਮ ਬੈਠੀ ਰਹੀ ਇਹਦੇ ਸਰਹਣੇ ਮਨੂੰ ਗਿੱਲਾ ਕਰ ਮੈਨੂੰ ਕੱਪੜਿਆਂ ਸਮੇਤ ਮੇਰੇ ਪਜਾਮਾ ਗਿੱਲਾ ਮੇਰੇ ਸੇਰ ਗਲਾ
ਹਮ ਹ
ਘ ਜੇ ਤੇ ਤੈਨੂੰ ਮੈਂ ਕੱਪੜੇ ਪਾਉਣੇ ਨੇ ਤੂੰ ਮੈਨੂੰ ਗਿੱਲਾ ਕਰੀ ਜਾਂਦਾ ਪਿਆ ਫੇਿਰ ਇਹਨੂੰ ਕੱਪੜੇ ਕੁਪੜੇ ਪਾ ਕੇ ਫੇਿਰ ਮੈਂ ਨਾਤੀ
ਸਹੀ ਗੱਲ ਆ ਬੜਾ ਕੰਮ ਹੋ ਜਾਂਦਾ ਹੈ
ਇਹ ਬੜਾ ਪੰਜ ਮਿੰਟ ਅਗਰ ਚਓ ਤੇ ਪੰਜ ਬਿੰਟਾਂ ਟੈਮ ਨਾ ਮਿਲਿਆ ਅਰੇ ਉਹ ਉਹ ਕਹਿੰਦੇ ਨੇ ਹੋਰ ਕੋਈ ਲਾਣੀ ਨੀ ਕਰੇਗੀ ਤੇ ਉਹੀ ਕਰੇਗੀ ਨਹੀਂ ਕਰੇਗੀ ਤੇ ਨਹੀਂ ਕਰਾਂਗੇ ਚਲੋ ਸਹੀ ਹਾਂਜੀ ਸਹੀ ਹੈ ਹੁਣ ਮੈਂ ਕਿਹਾ ਮੈਂ ਜਾਵਾਂਗੀ ਕਿੱਥੋਂ ਦੇ ਆਪੇ ਲਵਾ ਲੈਣਾ
ਸਹੀ ਗੱਲ ਲੈ ਲਾਨ ਪਏਗੀ ਫਿਰ
ਹਾਂ ਮੈਂਿੰ ਕਿਹਾ ਮ ਲਵਾਾਲ
ਨਹੀਂ ਲਾਣੀ ਤੇ ਪਈ
ਹਾਂਮ ਹੁੰਦਾ ਸਫਾਈੇਰੇ ਕਾਫੀ ਟਾਈਮ ਹੋ ਹੋ ਜਾਂਦਾ ਉੱਪਰ ਥੱਲੇ ਦੀ ਪੋੜੀਆਂ ਨੇ ਫਿਰ ਬਾਹਰ ਦੀਆਂ ਰੈਲਿੰਗ ਨੇ
ਹ ਯਾਰ ਪੂਰਾ ਪੂਰਾ ਦਿਨ ਕੰਮਾਂ ਚ ਹੀ ਨਿਕਲ ਜਾਂਦੇਵੇ ਕੰਮ ਚ ਹੀ ਬਣਾਇਆ ਹੋਇਆ ਰੱਬ ਨੇ ਹਮ
ਸਹੀ ਕੁੜੀਆਂ ਨੂੰ ਤੇ ਬਣਾਇਆ ਹੀ ਹੋਇਆ
ਹਾਂ
ਹੋਰ ਤੁਸੀਂ ਨੀ ਗਏ ਕਿੱਥੇ ਘੁੰਮਣ ਹ ਘੁੰਮਿਆ ਉਹ ਕਿਥੇ
ਪਤਾ ਨੀ ਹਜੇ ਤੇ ਮੁਸ਼ਕਿਲ ਹੀ ਕਿਧਰ ਜਾਗੀ
ਗਰਮੀ ਵੀ ਤਾਂ ਬੜੀ ਔਰ ਗਰਮੀ ਚ ਆਉਣ ਤੇ ਦਿਲ ਵੀ ਨੀ ਕਰਦਾ ਕਿੱਥੇ
ਹੋਰ ਕੀ
ਤੇ ਬੰਦਾ ਕਿੱਥੇ ਯਾਰ ਨਾ ਆਸ ਪਾਸ ਕੁਛ ਹੈਗਾ ਏ ਬਰਫ਼ ਲੈ ਕਿ ਹੁਣ ਤੇ ਬੰਦਾ ਚਲੇ ਵੀ ਜਾਏਗੀ
ਪਹਾੜੀ ਇਲਾਕੇ ਚ ਰਹਿਣਾ ਚਾਹੀਦਾ ਹੁ ਚਲੇ ਜਾਓ ਕਮ ਸੇ ਕਮ
ਚਲੋ ਚਲੋ ਠੀਕ ਹੈ ਫੇਰ ਕਰਾਂਗੇ ਹਾਂ ਫੇਰ ਕਰਨੀ ਆ ਠੀਕ